ਹੈਲੋ -ਹਾਂਜੀ ਸਾਸਰੀ ਕਾਲ।
ਸਸਰੀ ਕਾਲ।
ਹਾਂਜੀ -ਠੀਕ ਓ। ਹੋਰ ਕੀ ਕਰ ਰਏ ਸੀ?
ਓ ਬੱਚਿਆਂ ਨਾਲ ਖੇਲਦਾ ਪਿਆ ਸੀ ਬਾਰ।
ਅੱਛਾ ਅੱਛਾ। ਹੋਰ ਮੰਮੀ ਕੀ ਕਰਦੇ ਪਏ ਨੇ ਤੁਆਡੇ।
ਓ- ਮੀ ਬਸ ਬੈਠਾ- ਰਾਤ ਦੀ ਰੋਟੀ ਵਾਸਤੇ ਸੋਚਦੇ ਪਏ ਨੇ
ਅੱਛਾ ਅੱਛਾ ਤੁਹਾਡੇ ਪਾਸੇ ਗਰਮੀ ਕੈਸੀ ਪੈ ਰਹੀ ਹੈ
ਬਹੁਤ ਗਰਮੀ ਪੈਂਦੀਈ ਹੈ
ਹੋਰ ਤੁਸੀਂ ਆਪਣੇ ਘਰ ਕੋਈ ਪੇੜ ਪੌਦੇ ਲਾਏ ਦੇ ਨੇ ਨਹੀਂ ਲਾਏ ਦੇ
ਬਾਲ ਬੜੇ ਪੇੜ ਪੌੜਦੇ ਲੱਗੇ ਹੋਏ ਨੇ
ਲਗਾਓ ਪੇੜ ਪੌਦੇ ਤੇ ਅੱਛੇ ਹੁੰਦੇ ਨੇ
ਬਾਲ ਬਥੇਰੇ ਲੱਗੇ ਪਏ ਨੇ ਬਥੇਰੇ
ਅੱਛਾ ਅੱਛਾ ਹੋਰ ਕੀ ਪੇੜ ਪੌਦੇ ਲਗਾਓ ਨਾ ਜਿਹੜਾ ਗਰਮੀ ਘੱਟ ਲੱਗਦੀ ਹੈ ਹਨਾ
ਬਾਹਰ ਬਹੁਤ ਲੱਗੇ ਪਏ ਨੇ ਬੜੇ
ਹਾਂਜੀ ਹਾਂਜੀ ਹੋਰ ਮੈਂ ਕਹਿ ਰਹੀ ਸੀ ਰ ਤੁਸੀਂ ਤੁਹਾਡੇ ਪਾਸੇ ਮਤਲਬ ਕਿ ਬੱਚਿਆਂ ਨੂੰ ਗਲੂਕੋਨ ਡੀ ਵਗੈਰਾ ਦਿੰਦੇ ਰਿਹਾ ਕਰੋ
ਹਾਂ ਹਾਂ
ਹਾਂਜੀ ਤੁਸੀਂ ਵੀ ਪੀਂਦੇ ਰਹਾ ਕਰੋ ਮੰਮੀ ਡੈਡੀ ਨੂੰ ਵੀ ਦਿੰਦੇ ਰਿਹਾ ਕਰੋ
ਹਮ
ਹੋਰ ਬਾਈ ਠੀਕ ਨੇ ਤੁਹਾਡੇ ਬੜਾ ਸ ਬਾਈ ਠੀਕ ਨੇ ਤੁਹਾਡੇ
ਹਾਂਜੀ
ਕੀ ਕਿੱਥੇ ਨੇ
ਬਾਹਰ ਖੇਲਦੇ ਮਣੇ
ਵਾਈਵ
ਉਹ ਉਹ ਤੇ ਗਏ ਨੇ ਮਈਕੇ
ਅੱਛਾ
ਹੈਲੋ
ਹਾਂਜੀ ਹਾਂਜੀ
ਮਾਈ ਕਿ
ਅੱਛਾ ਮਾਈਕੇ ਗਏ ਨੇ
ਹਾਂ
ਅੱਛਾ ਹੋਰ
ਪੰਜ
ਹੋਰ ਮਾਰਕੀਟ ਵਗੈਰਾ ਨਹੀਂੀ ਗਏ ਤੁਸੀਂ
ਨਹੀਂ
ਮੈਂ ਕਿਹਾ ਸੀ ਮਾਰਕਿਟ ਜਾਓਗੇ ਥੋੜਾ ਥੋੜ੍ਹਾ ਜਿਹਾ ਸਮਾਨ ਲਿਆ ਦਿੰਦੇ
ਅਰੇ ਅੱਜ ਜਾਣਾ ਨੀ ਹੋਇਆ
ਅੱਛਾ ਅੱਛਾ ਅੱਛਾ ਕਿਉਂਕਿ ਜਾਂਦੇ ਹੋ ਨਾ ਮੰਮੀ ਕਹਿੰਦੇ ਵੀ ਤੁਹਾਡੇ ਰੋਜ਼ ਚੱਕਰ ਲੱਗਦਾ ਥੋੜਾ ਮਾਰਕੀਟ
ਅੱਜ ਨੀ ਲੱਗਨ ਲੱਗਾ।
ਅੱਛਾ ਅੱਛਾ। ਹੋਰ ਕੀ ਬਣਾਆ ਸ ਤਾਡੀ ਮੰਮੀ ਨੇ ਅੱਜ।
ਪਡਾਂਰੇ ਤੇ ਗਏ ਸੀ।
ਅੱਛਾ ਅੱਛਾ।
ਹਾਂ।
ਅੱਛਾ ਜੀ ਹੋਰ ਮੰਮੀ ਲੈੲ ਕੋਟਨ ਦੇ ਸੂਟ ਕੈਂਦੇ ਪੇ ਸੀ ਲੈ ਕੇ ਆਣ ਵਾਸਤੇ।
ਨਈ।
ਤੇ ਜਾਨਗੇਂ ਹੁਣ ਵੈਸੇ ਮੰਮੀ ਲੈਣ।
ਹਾਂ।
ਤੇ ਮੰਮੀ ਨੂੰ ਕੈ ਦੇਨਾ ਮੈਨੂੰ ਨਾਲ ਲੈਂਦੇ ਹੋਏ ਜਾਣਗੇ।
ਅੱਛਾ।
ਹਾਂਜੀ।
ਹਾਂ ਹਾਂ।
ਹਾਂ ਮੰਮੀ ਨੂੰ ਕੈ ਦੇਨਾ ਮੈਨੂੰ ਨਾਲ ਲੈਂਦੇ ਹੋੲ ਜਾਨਗੇਂ ਕੋਟਨ ਦੇ ਸੂਟ ਲੈਣ।
ਠੀਕ।
ਹੋਰ ਮੈਂ ਕੋਈ ਊ ਇੱਕ ਅੱਧਾ ਕੁੜਤਾ ਪਜਾਮਾ ਵੀ ਲੈ ਕੇ ਆਵਾਂਗੀ। ਬੇਟੇ ਵਾਸਤੇ। ਠੀਕ ਏ ਨਾ।
ਹੂੰ ਹੂੰ।
ਹਾਂਜੀ ਹਾਂਜੀ, ਤੇ ਤੁਸੀਂ ਜਿਰਾ ਕੈ ਦੇਣਾ ਮੰਮੀ ਨੂੰ ਮੈਨੂੰ ਨਾਲ ਲੈ ਕੇ ਜਾਣ।
ਹਾਂ।
ਹਾਂਜੀ ਅਗਰ ਅਸੀਂ ਕੱਰ ਵਿੱਚ ਪੇੜ ਪੌਦੇ ਲਗਾਈਏ ਨਾ ਬਹੁਤ ਅੱਛੇ ਲੱਗਦੇ ਨੇ ਹਨਾ।
ਹਾਂ।
ਹਾਂ ਹੋਰ
ਬਸ।
ਤੁਵਾਡੇ ਕੱਰ ਦੇ ਬਾਰ ਕੇੜੇ ਕੇੜੇ ਪੇੜ ਲੱਗੇ ਹੋਏ ਨੇ
ਪਤਾ ਨੀ ਕੇੜੇ ਕੇੜੇ ਲੱਗੇ ਹੋਏ ਨੇ।
ਅੱਛਾ ਅੱਛਾ। ਹੋਰ। ਕਾਮ ਕਾਮ ਤੇ ਨੀ ਗਏ ਅਜ ਛੁੱਟੀ ਸੀ ਤੁਵਾਡੀ ਯਾਂ ਆ ਗਏ ਓ ਵਾਪਸ।
ਆ ਗਏ ਵਾਪਸ।
ਅੱਛਾ ਅੱਛਾ, ਪੰਜ ਵਜੇ ਛੁੱਟੀ ਹੋ ਜਾਂਦੀ ਹੋਣੀ ਹੈ ਨਾ।
ਹੂੰ।
ਅੱਛਾ ਅੱਛਾ, ਹੋਰ ਡੈਡੀ ਗਏ ਤੁਆਡੇ ਕੰਮ ਤੇ।
ਗਏ।
ਅੱਛਾ, ਹੋਰ ਸੁਣਾਓ ਭੈਣਾਂ ਆਈਆਂ ਤੁਆਡੀਅ ਹੂੰ ਤੁਵਾਡੇ ਕਰਨੀ ੲ ਅਲੇ ਕੈਂਦੀਆਂ ਪੀਆਂ ਸੀਂ ਨਾ ਫੋਨ ਤੇ ਗੱਲ ਹੋਈ ਸੀ ਕੈਂਦੀ ਸੀ ਆਵਾਗਿਆਂ।
ਹੂੰ। ਊ ਆਨੰਗਿਆਂ ਨਾ
ਅੱਛਾ। ਤਦੇ ਪੈਲੇ ਵਾਈਫ ਨੂੰ ਭੇਜ ਤੇ ਫੇਿਰ ਨਨਾਨਾ ਭਰਜਾਈਆਂ ਇਕੱਠੀਆਂ ਰਹਿਣਗੀਆਂ
ਹਮ
ਅੱਛਾ ਇਹ ਤਾਂ ਕੰਮ ਵਧੀਆ ਕੀਤਾ ਤੁਸੀਂ ਹੋਰ ਹੋਰ ਸੁਣਾਓ
ਪਰ
ਹੋਰ ਤੁਹਾਡੇ ਉੱਧਰ ਕੀ ਕਹਿੰਦੇ ਆ ਗਰਮੀ ਪੈ ਰਹੀ ਹੈ ਨਹੀਂ ਉਹਦੇ ਵਸਤੇ ਮੌਸਮ ਠੰਡਾ ਹੋਵੇ ਹੋ ਗਿਆ ਸ਼ਾਮ ਦਾ ਵੇਹਲਾ ਹੋ ਗਿਆ ਥੋੜ੍ਹਾ ਮੌਸਮ ਠੰਡਾ ਹੋ ਗਿਆ ਹੁਣ
ਹਾਂ
ਹਾਂਜੀ -ਹਾਂਜੀ ਸ਼ਾਮ ਵੇਲੇ ਜਰਾ ਰਾਹਤ ਮਿਲਦੀ ਹੈ ਗਰਮੀ ਤੋਂ
ਹਾਂ
ਹਾਂਜੀ ਹੋਰ
ਬਸ
ਚਲੋ ਤੁਸੀਂ ਤੇ ਭੰਡਾਰਾ ਖਾ ਲਿਆ ਹੁਣ ਰਾਤੀ ਕੀ ਤਿਆਰੀ ਕਰਨਗੇ ਮੰਮੀ ਕੀ ਬਣਾਣ ਲੱਗੇ ਨੇ।
ਹੂੰ
ਅਸੀਂ ਤੇ ਉਹ ਬਣਾਵਾਂਗੇ ਭਰ ਕੇ ਕਰੇਲੇ ਤੁਹਾਡੀ ਮੰਮੀ ਬਣਾਦੀ ਏ। ਭਰ ਕੇ
ਨਾ
ਅੱਛਾ ਦੱਸਣਾ ਮੰਮੀ ਨੂੰ
ਅੱਛਾ
ਹਾਂਜੀ -ਹਾਂਜੀ ਔਰ ਅਸੀਂ ਸਵੇਰੇ ਰਾਜਮਾ ਚਾਵਲ ਬਣਾਏ ਸੀ। ਦੁਪਹਿਰੀ ਫੇਰ ਬੱਚੇ ਕਹਿਣ ਲੱਗ ਗਏ ਪੂੜੀਆਂ ਬਣਾਓ ਪੇਠਾ ਬਣਾਓ ਫਿਰ ਅਸੀਂ ਬੱਚਿਆਂ ਵਾਸਤੇ ਪੂੜੀਆਂ ਬਣਾਈਆਂ ਪੇਠਾ ਬਣਾਇਆ।
ਅੱਛਾ ਜੀ।
ਹਾਂਜੀ -ਹਾਂਜੀ ਫੇਰ ਹੁਣ ਤੇ ਸਾਡਾ ਉਹ ਦੇਖਾਂਗੇ ਹੁਣ ਕੁਛ ਉਹ ਬਣੇਗਾ ਬਣਾਵਾਂਗੇ ਨਹੀਂ ਤੇ ਕੋਈ ਗੱਲ ਹੀ ਨਹੀਂ।
ਅੱਛਾ ਜੀ।
ਹੋਰ ਸਬਜ਼ੀ ਵਗੈਰਾ ਤੇ ਖਾਂਦੇ ਹੋਗੇ ਟਿੰਡੇ, ਤੋਰੀਆਂ, ਲੋਕ ਵਗੈਰਾ ਗਰਮੀਆਂ ਵਾਸਤੇ ਬਹੁਤ ਫਾਇਦੇਮੰਦ ਹੁੰਦੀਆਂ ਐ, ਬਹੁਤ ਜਲਦੀ ਹਜ਼ਮ ਹੁੰਦੀਆਂ ਐ। ਸਬਜ਼ੀਆਂ ਖਾਇਆ ਕਰੋ ਜ਼ਿਆਦਾ ਇਹ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਨਾ। ਨਾ ਜਲਦੀ ਪੇਟ 'ਚ ਪੇਟ ਵਿਚ ਜਲਦੀ ਉਹ ਹੋ ਜਾਂਦੀਆਂ ਨੇ ਹਜ਼ਮ ਹੋ ਜਾਂਦੀਆਂ ਨੇ। ਹਾਂ ਉਹੀ ਕਹਿ ਰਹੀ ਸੀ ਮੈਂ ਕਿਹਾ ਮੰਮੀ ਕਹਿ ਰਹੇ ਸੀ ਨਾ ਤੁਸੀਂ ਟਿੰਡੇ ਖਾਇਆ ਕਰੋ ਟਿੰਡੇ ਤੋਰੀਆਂ ਲੋਕ ਕੀ ਇਹ ਚੀਜ਼ਾਂ ਜਿਆਦਾ ਖਵਾਇਆ ਕਰੋ ਤੁਸੀਂ ਵੀ ਖਾਇਆ ਕਰੋ ਬੱਚਿਆਂ ਨੂੰ ਵੀ
ਹਾਂ -ਹਾਂ
ਕਿਉਂਕਿ ਥੋੜੀਆਂ- ਥੋੜੀਆਂ ਬ ਬੱਚੇ ਖਾਂਦੇ ਰਹਿਣਗੇ ਨਾ ਹੁਣ ਤੋਂ ਫ਼ੇਰ ਉਹਨਾ ਨੂੰ ਟੇਸਟ ਪਤਾ ਲੱਗਦਾ ਰਹੇਗਾ ਫੇਰ ਵੱਡੇ ਹੋ ਕੇ ਬੱਚੇ ਇਕਦਮ ਨੀ ਖਾਂਦੇ।
ਹਾਂਜੀ
ਹਾਂਜੀ -ਹਾਂਜੀ ਖੁਕਆਇਆ ਕਰੋ। ਮਾੜੀਆਂ ਮਾੜੀਆਂ ਤੋਰੀਆਂ ਮਾੜੀਆਂ ਮਾੜੀਆਂ ਤੋਰੀਆਂ, ਟਿੰਡੇ, ਆਲੂ ਇਹ ਚੀਜ਼ਾਂ ਹਲਕਾ ਹਲਕਾ ਟੇਸਟ ਕਰਾਇਆ ਕਰੋ ਬੱਚਿਆਂ ਨੂੰ।
ਹਾਂਜੀ।
ਹਾਂਜੀ ਹਾਂਜੀ, ਫਾਸਟ ਫੂਡ ਘੱਟ ਖਵਾਇਆ ਕਰੋ ਬੱਚਿਆਂ ਨੂੰ। ਹਾਂਜੀ ਹਾਂਜੀ। ਹੋਰ ਮੰਮੀ ਨੂੰ ਕਹਿਣਾ, ਅਗਰ ਮਾਰਕਿਟ ਜਾਣ ਤਾਂ ਮੈਨੂੰ ਜ਼ਰੂਰ ਲੈ ਕੇ ਜਾਣਾ। ਮੰਮੀ ਮਾਰਕੀਟ ਜਾਣ ਤੇ ਮੈਨੂੰ ਜ਼ਰੂਰ ਲੈ ਕੇ ਜਾਣ ਹਾਂ ਕਿਉਕਿ ਕੋਟਨ ਦੇ ਸੂਟ ਮੈਂ ਵੀ ਲੈ ਕੇ ਆਣੇ ਆ। ਮੰਮਾ ਕਹਿ ਰਹੇ ਸੀ ਮੈਂ ਵੀ ਚੱਲਾਂਗੀ, ਤੇ ਫੇਰ ਵੇਖ ਲੈਣਗੇ ਜਦੋਂ ਵੀ ਚੱਲਣਗੇ ਮੈਨੂੰ ਵਾਜ਼ ਮਾਰ ਲੈਣਗੇ ਹੈਨਾ, ਇਕੱਠੇ ਜਾਵਾਂਗੇ। ਉਹ ਹੁੰਦਾ ਜਿਹੜਾ ਸਾਥ ਹੋ ਜਾਂਦਾ। ਦੋ ਦੀ ਪਸੰਦ ਅੱਛੀ ਹੋ ਜਾਂਦੀ ਹੈ। ਉਹ ਨਾ ਤੁਹਾਡੀ ਮੰਮੀ ਦੀ ਪਸੰਦ ਬਹੁਤ ਅੱਛੀ ਹੈਗੀ ਏ। ਕੋਟਨ ਦੇ ਮਾਮਲੇ ਚ ਇਸ ਕਰਕੇ ਥੋੜ੍ਹਾ ਮੈਂ ਕਿਹਾ ਸੀ ਚਲੋ। ਮੰਮੀ ਥੋੜ੍ਹਾ ਵੇਖ ਲੈਣਗੇ ਕੋਟਨ ਦੇ ਸੂਟ ਕੁੜੀਆਂ ਵੀ ਆਣਗੀਆ ਉਹਨਾਂ ਨੂੰ ਵੀ ਦੇਣ ਅਸਤੇ, ਗਰਮੀ ਦਾ ਮੌਸਮ ਹੈਗਾ ਤੇ ਕੋਟਨ ਹੀ ਜਿਹੜਾ ਠੰਡਕ ਦਿੰਦੀ ਹੈ ਬੱਚਿਆਂ ਨੂੰ ਤੇ ਇਸੇ ਕਰਕੇ ਥੋੜ੍ਹਾ
ਹਾਂਜੀ।
ਹਾਂਜੀ ਹਾਂਜੀ ਹੋਰ।
ਬਸ।
ਪਾਣੀ ਵਾਣੀ ਪੀਂਦੇ ਰਿਹਾ ਕਰੋ ਬੱਚਿਆਂ ਨੂੰ ਪਿਆਂਦੇ ਰਿਹਾ ਕਰੋ, ਗੁਲੂਕੋਨ ਡੀ ਹੋ ਗਿਆ, ਨਿੰਬੂ ਪਾਣੀ ਹੋ ਗਿਆ ਔਰ ਓ ਆਰ ਐਸ ਦਾ ਘੋਲ ਲਿਆ ਕੇ ਰੱਖ ਲੋ, ਓਵੀ ਥੋੜਾ- ਥੋੜਾ ਬੱਚਿਆਂ ਨੂੰ ਕਦੀ ਕ-ਦੀ ਪਿਆਂਦੇ ਰਿਹਾ ਕਰੋ, ਮੰਮੀ ਡੈਡੀ ਨੂੰ ਵੀ ਦਿੰਦੇ ਰਿਹਾ ਕਰੋ ਤੁਸੀਂ ਵੀ ਬਾਹਰ ਜਾਂਦੇ ਹੋ, ਤੁਸੀਂ ਵੀ ਲੈ ਕੇ ਜਾਇਆ ਕਰੋ।
ਹਾਂਜੀ।
ਹਾਂਜੀ ਹਾਂਜੀ। ਓਰ
ਆ ਪਿੱਛੋਂ ਆਵਾਜ਼ ਕਾਦੀ ਆ ਰੀ।
ਇਹ ਨੀ ਉਹ ਬੱਚੇ ਬਾਹਰ ਗੇਟ ਵਜਾ ਰਹੇ ਹੋਣਗੇ ਨਾ ਉਹ ਬੱਚੇ ਖੇਲ ਰਹੇ ਨੇ ਨਾ ਬਾਹਰ ਗੇਟ ਵਜਾ ਵਜਾ ਕੇ ਸਭ ਦੇ ਗੇਟ ਵਜਾਂਦੇ ਨੇ। ਹਾਂਜੀ ਹਾਂਜੀ।
ਹਾਂਜੀ। ਹਾਂਜੀ
ਚੱਪਲਾਂ ਵੀ ਲੈ ਕੇ ਆਣੀਆਂ ਨੇ, ਮੰਮੀ ਉਸ ਦਿਨ ਲਿਆਏ ਸੀ ਚੱਪਲ ਬਹੁਤ ਅੱਛੀ ਲੱਗੀ ਸੀ ਮੈਨੂੰ ਗਰਮੀਆਂ ਦੇ ਮਤਲਬ ਦੀ ਹੈਗੀ ਹੈ, ਤੇ ਮੈਨੂੰ ਨਾਲ ਲੈ ਚੱਲਣਗੇ ਜ਼ਰੂਰ ਹੈਨਾ। ਹਾਂਜੀ ਹਾਂਜੀ। ਹੋਰ
ਬਸ,
ਮੰਮੀ ਬੈਠੇ ਹੋਏ ਨੇ।
ਬਸ ਬੈਠੇ ਹੋਏ ਨੇ।
ਉੱਠੇ ਹੋਏ ਨੇ ਅੱਛਾ- ਅੱਛਾ ਹੋਰ
ਬਸ ਹੋਰ ਕੁਛ ਨੀ
ਉਹ ਅੱਛਾ -ਅੱਛਾ ਹੋਰ ਮੈਂ ਕਹਿ ਰਹੀ ਸੀ। ਕੀ ਨਾਂ ਲਈਦਾ ਤੁਹਾਡੇ ਬੱਚੇ ਕਦੋਂ ਤੱਕ ਆਉਣਗੇ ਨਾਨਕਿਉਂ
ਫੇਰ ਬਸ ਖੇਲਦੇ ਪਏ ਨੇ
ਨਹੀਂ, ਤੁਸੀਂ ਕਹਿ ਰਹੇ ਸੀ ਨਾ ਵਾਈਫ ਪੇਕੇ ਗਈ ਦੀ ਤੇ ਬੱਚੇ ਅੱਛਾ, ਬੱਚੇ ਘਰ ਹੀ ਨੇ ਅੱਛਾ ਇੱਕ-ਦੋ ਦਿਨ ਤੱਕ ਆ ਜਾਣਗੇ ਕੀ ਅੱਛਾ-ਅੱਛਾ- ਅੱਛ ਅੱਛਾ, ਚਲੋ ਫਿਰ ਤੇ ਵਧੀਆ ਗੱਲ ਹੈ ਬੱਚੇ ਘਰ ਨੇ ਤੇ ਚਲੋ, ਇਹ ਵੀ ਸਹੀ ਕੀਤਾ ਬੱਚੇ ਘਰ ਰੋਕ ਲੈਂਏ ਨੇ ਤੁਸੀ।
ਹੁੰ।
ਚਲੋ, ਦੇਖਨੇ ਹਾਂ ਫਿਰ ਹੈਨਾ ਮੈਂ ਇਹ ਚੱਕਰ ਲਾਵਾਂਗੀ ਕਿ ਪਤਾ ਤੁਸੀਂ ਭੁੱਲ ਜਾਓ ਮੰਮੀ ਨੂੰ ਨਾ ਕਹਿ ਪਾਓ ਫਿਰ ਮੈਂ ਇਹ ਚੱਕਰ ਲਾਵਾਂਗੀ ਮੰਮੀ ਕੋਲ, ਤੁਹਾਡੇ ਕੋਲ ਹੈਨਾ ਕਹਿ ਦੇਣਾ ਮੰਮੀ ਨੂੰ ਕਿ ਆਂਟੀ ਦੀ ਕੋਲ ਆਈ ਸੀ ਤੇ ਉਹ ਕਹਿ ਰਹੇ ਸੀ ਆਉਣ ਵਾਸਤੇ ਹੈਨਾ। ਠੀਕ ਹੈ ਜੀ, ਓਕੇ-ਓਕੇ ਮੈਂ ਫਿਰ ਕਰਾਂਗੀ ਤੁਹਾਨੂੰ ਕੋਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।